ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
ਵਧੀਆ ਜੀ ਤੁਸੀਂ ਸੁਣਾਓ।
ਬਸ ਠੀਕ-ਠਾਕ ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ-ਹਾਂਜੀ, ਸਭ ਵਧੀਆ ਠੀਕ-ਠਾਕ, ਤੁਸੀਂ ਦੱਸੋ ਹੋਰ ਘਰ ਠੀਕ ਨੇ ਬੱਚੇ?
ਬਸ ਸਭ ਠੀਕ-ਠਾਕ ਹੁਣ ਤਾਂ ਬੱਚਿਆਂ ਦੇ ਸਕੂਲ ਖੁੱਲ੍ਹ ਗਏ ਹੋਣਗੇ ਬੰਦਾ ਫਰੀ ਹੁੰਦਾ।
ਬਿਜੀ ਹੋ ਜਾਈਦਾ।
ਅੱਛਾ-ਅੱਛਾ। ਹੂੰ, ਫਿਰ ਵੀ ਦੇਖੋ, ਬੱਚੇ ਸਕੂਲ ਚਲੇ ਵੀ ਜਾਣ ਨਾ
ਹਾਂਜੀ-ਹਾਂਜੀ, ਕਾਫ਼ੀ ਟਾਈਮ ਹੁੰਦਾ। ਟਾਈਮ ਤਾਂ ਹੁੰਦਾ, ਬਸ ਫੇਰ ਵੀ ਤੁਹਾਨੂੰ ਪਤਾ ਲੇਡੀਜ਼ ਲੋਗ ਨੂੰ ਕੋਈ ਨਾ ਕੋਈ ਕੰਮ ਲੱਭ ਹੀ ਜਾਂਦਾ। ਕਦੀ ਕੁਛ ਕਰਨਾ, ਕਦੀ ਕੁਛ ਕਰਨਾ ਸਾਰਾ ਦਿਨ ਬਸ ਬਸ ਉਹਦੇ ਚ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਟਾਈਮ ਦਾ, ਤੇ ਮੈਂ ਸਗੋਂ ਸੋਚਦੀ ਪਈ ਸੀ ਮੈਂ ਕਿਹਾ ਕਾਫੀ ਕਾਫੀ ਦਿਨ ਹੋ ਗਏ, ਗੱਲ ਨੀ ਹੋਈ, ਫੋਨ ਕਰਨੀ ਆਂ ਤੇ ਟਾਈਮ ਹੀ ਨਹੀਂ ਮਿਲ ਰਿਹਾ ਸੀ, ਤੁਸੀਂ ਵੀ ਨੀ ਕੀਤਾ ਕਿੰਨੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਹੋਈ?
ਹਾਂ, ਬਸ ਮੈਂ ਵੀ ਇਸ ਤਰੀਕੇ ਨਾਲ ਹੀ ਬਸ ਬੱਚਿਆਂ ਨਾਲ ਬਿਜੀ ਹੋਈ ਸੀ, ਉਹ ਬੇਟੇ ਨੇ ਜਾਣਾ ਸੀ ਸਕੂਲ। ਉਹਦੇ ਅੱਜ ਖੁੱਲ੍ਹੇ ਨੇ, ਤੇ ਪ੍ਰੋਜੈਕਟ ਵਗੈਰਾ ਬਣਦੇ ਨੇ ਨਾ ਮੋਡਲ ਵਗੈਰਾ ਬਣਦੇ ਨੇ ਤੇ ਓਹੀ ਪੂਰੇ ਕਰ ਰਹੇ ਸੀਗੇ ਹੁਣ
ਠੀਕ ਐ। ਸਕੂਲ ਵਾਲੇ ਵੀ ਦੇਖੋ ਕਿੰਨਾ, ਨਹੀਂ ਕੰਮ ਤਾਂ ਇੰਨਾ ਦੇ ਦਿੰਦੇ ਨੇ ਬੱਚਿਆਂ ਨੂੰ, ਕਿੰਨਾ ਮੁਸ਼ਕਿਲ ਹੋ ਜਾਂਦਾ। ਬੜਾ ਕੰਮ ਦਿੰਦੇ ਨੇ ਨਾ ਸਕੂਲ ਵਾਲੇ ਵੀ ਨਾ ਬੱਚਿਆਂ ਨੂੰ।
ਹੰ, ਤੇ ਦੇਖੋ ਮੋਸਟਲੀ ਕੰਮ ਤਾਂ ਪੇਰੈਂਟਸ ਦਾ ਹੀ ਪੇਰੈਂਟਸ ਨਾਲ ਹੀ ਹੋ ਜਾਂਦਾ ਬੱਚੇ ਥੋੜੇ ਕਰਦੇ ਹੈਗੇ ਨੇ।
ਬੱਚੇ ਮੈਂ ਓਹੀ ਕਿਹਾ ਕੰਮ ਪੇਰੈਂਟਸ ਬੱਚਿਆਂ ਲਈ ਥੋੜਾ ਨਾ ਹੁੰਦਾ ਉਹ ਕੰਮ ਪੇਰੈਂਟਸ ਕਰਨ ਤੇ ਫ਼ਾਇਦਾ ਕਿ ਫੇਰ ਬੱਚਿਆਂ ਨੂੰ ਤੁਸੀਂ ਇਨਾਂ ਨਾ ਦਿੰਦੇ ਹੋ। ਟੈਨਸ਼ਨ ਮਾਂ ਪਿਓ ਦੀ ਹੁੰਦੀ ਏ, ਉਹਨਾਂ ਨੇ ਕਰਨਾ ਸਾਰਾ ਤੇ ਫੇਰ ਐਵੇਂ ਈ ਬਸ ਬੋਝ ਪਾਂਦੇ ਨੇ ਬੱਚਿਆਂ ਦੇ ਉੱਤੇ ਹਾਂ ਬਸ
ਜਾ ਕੇ ਸਕੂਲ ਫਿਰ ਲੱਗ ਜਾਂਦੇ ਨੇ ਮੋਡਲ।
ਹਾਂ, ਬਸ ਓਹੀ।
ਹੂੰ, ਬਸ ਵਧੀਆ। ਬਸ ਸਭ ਵਧੀਆ ਹੋਰ ਜਾਂਦੇ ਹੋ? ਅੱਜ ਅਸੀਂ ਦੁਪਹਿਰੇ ਕਾਲੀ ਤੋਰੀ ਬਣਾਈ ਸੀਗੀ। ਬੱਚੇ ਹੁਣ ਜਿਦਾਂ ਖਾਂਦੇ ਨੀ ਹੈਗੇ ਮੇਰੇ ਕਾਲੀ ਤੋਰੀ ਐ ਜੇ ਤੋਰੀਆਂ ਐ ਜਿਨੂੰ ਅਸੀਂ ਬ ਹਾਂ-ਹਾਂ, ਉਹੀ ਇਹਨੂੰ ਕਾਲੀ ਤੋਰੀ ਵੀ ਬੋਲਦੇ ਨੇ ਨਾ।
ਅੱਛਾ, ਅਸੀਂ ਤਾਂ ਉਹੀ ਕਹਿੰਦੇ ਆ ਰਾਮ ਤੋਰੀ ਸਾਡੇ ਤਾਂ ਰਾਮ ਤੋਰੀ ਕਹਿੰ ਹਾਂ ਓਹੀ ਰਾਮ ਤੋਰੀ ਆਹੋ ਮੈਂ ਕਿਹਾ ਕਾਲੀ ਤੋਰੀ ਹਰੇ ਰੰਗ ਦੀ ਹੁੰਦੀ ਤੇ ਹਰੇ ਰੰਗ ਦੀ ਏ ਨਾ। ਵਈ ਕਾਲੀ ਤੋਰੀ ਕਿਉਂ ਕਹਿੰਦੇ ਨੇ?
ਕਈ ਕਾਲੀ ਤਰੀ ਬੋਲਦੇ ਜੇ।
ਅੱਛਾ, ਨਹੀ ਮੈਂ ਤਾਂ ਹੀ ਹੈਰਾਨ ਆ, ਮੈਂ ਕਿਹਾ ਸ਼ਾਇਦ ਕੋਈ ਹੋਰ ਤੋਰੀ ਵੀ ਆਂਦੀ ਹੋਣੀ ਏ, ਉਹ ਤਾਂ ਰਾਮ ਤੋਰੀ ਕਹਿੰਦੇ ਆਂ ਆਪਾਂ ਉਹਨੂੰ।
ਅੱਛਾ ਹੁੰਦੀ ਤੇ ਹੋਰੀ ਏ ਤੁਸੀਂ ਦਮ ਧੂਰੀ ਬੋਲਦੇ।
ਹਾਂ ਬਸ ਓਹੀ-ਓਹੀ ਓ ਰਾਮਧੋਰੀ ਜਿੱਦਾ ਨਾਂ ਰੱਖਿਆ ਦਾ। ਜਿੱਦਾਂ ਰਾਮ ਤੋਰੀ ਮੈਂ ਤਾਂ ਐਵੇਂ ਈ ਸੁਣਿਆ ਐਥੇ। ਤੇ ਜੱਟਤਾਂ ਭਿੰਡੀ ਤੋਰੀ ਪਹਿਲੇ ਸੁਣਦੀ ਸਾਡੇ ਤਾਂ ਭਿੰਡੀ ਤੋਰੀ ਦਾ ਪਤਾ ਹੁੰਦਾ ਸੀ ਪਰ ਐ ਨੀ ਪਤਾ ਸੀ ਐ ਵੀ ਤੋਰੀ ਮਤਲਬ ਅਸੀਂ ਵੀ ਘੱਟ ਈ ਬਣਾਂਦੇ ਸੀ ਇੱਧਰ ਮੈਂ ਆ ਕੇ ਦੇਖਿਆ ਬਣਾਂਦੇ ਆ ਓਦਾ ਵਧੀਆ ਬਣਦੀ ਏ। ਸਵਾਦ ਬੜੀ ਬਣਦੀ ਐ ਅਸੀਂ ਵੀ ਬਨਾਣੇ ਆ ਨਾ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ।
ਮੇਰੇ ਬੱਚੇ ਤੇ ਹੁਣ ਖਾਂਦੇ ਹੀ ਕੋਈ ਨੀਂ ਵੈਸੇ ਦੱਸਾਂ ਤੇ ਤੁਹਾਨੂੰ। ਲੇਕਿਨ ਮੈਂ ਪਤਾ ਕੀ ਕਰਦੀ ਹਾਂ ਮੈਂ ਰਾਈਸ ਨਾਲ ਅ ਬੱਚਿਆਂ ਨੂੰ ਖਵਾਨੀ ਆਂ, ਤੇ ਬੱਚੇ ਬੜੇ ਸਵਾਦ ਨਾਲ ਖਾਂਦੇ, ਫਿਰ ਬਚਦੀ ਵੀ ਨਹੀਂ ਸਾਡੀ। ਫਿਰ ਕਿੱਲੋ ਵੀ ਘੱਟ ਰਹਿੰਦੀ ਏ।
ਅੱਛਾ, ਉਹ ਅਸੀਂ ਜਦੋਂ ਘੀਆ ਬਨਾਨੇ ਆਂ ਨਾ, ਅਸੀਂ ਤਾਂ ਬਨਾਨੇ ਆਂ ਰਾਈਸ, ਘੀਏ ਨਾਲ। ਤੇ ਇਹ ਤੋਰੀ ਤਾਂ ਵੈਸੇ ਹੀ ਖਾ ਲੈਂਦੇ ਨੇ ਬੱਚੇ। ਐ ਤਾਂ ਕਿਉਂਕਿ ਹਿਸ ਜਾਂਦੀ ਏ ਓਦਾਂ ਹੀ, ਜੇ ਕਿੱਲੋ ਵੀ ਲਓ ਤੁਹਾਡੀ ਇਹਨਾ ਈ ਤਾਂ ਬਣ ਜਾਂਦੀ ਏ। ਬੱਚੇ ਉੱਦਾਂ ਹੀ ਖਾ ਲੈਂਦੇ ਰੁੱਖੀ, ਖਾ ਲੈਂਦੇ ਖੁਸ਼ ਹੋ ਕੇ। ਮੈਂ ਮਲਾਈ ਪਾ ਕੇ ਬਨਾਨੀ ਹੁੰਦੀ ਆ। ਹੂੰ, ਵਿੱਚ ਜਿੱਦਾਂ ਸਿੰਪਲ ਹੀ, ਹਾਂ ਓਦਾਂ ਸਿੰ ਪਲੀ ਬਣਾਨੇ ਆ ਪਿਆਜ ਟਮਾਟਰ ਤੜਕਾ ਲਾ ਕੇ ਵਿੱਚ ਦੋ ਚਮਚ ਮਲਾਈ ਪਾ ਦੇ ਦਈ ਦੀ। ਬੜੀ ਟੇਸਟੀ ਬਣਦੀ ਜੇ। ਹਾਂ ਬੋਤ ਟੇਸਟੀ ਲੱਗਦੀ ਆ ਹਾਂ ਵਿੱਚ ਮਲਾਈ ਹਾਂ ਨਈ ਵੈਸੇ ਵੀ ਅਗਰ ਤੁਸੀਂ ਅਗਰ ਦੇਸੀ ਘਿਓ ਚ ਬਣਾਓ ਤੇ ਹੋਰ ਟੇਸਟੀ ਬਣਦੀ ਐ। ਮਾੜਾ ਜਾ ਦੇਸੀ ਘਿਓ ਪਾ ਕੇ ਬਣਾਓ ਤੇ ਵਿੱਚ ਇੱਕ ਅੱਧਾ ਚਮਚ ਮਲਾਈ ਦਾ ਪਾ ਦੋ ਓ ਹੋਰ ਟੇਸਟੀ ਵੈਸੇ ਈ ਸਵਾਦ ਲੱਗਦੀ ਬੱਚਿਆਂ ਨੂੰ ਸਗੋਂ ਕਈ ਨੀ ਖਾਂਦੇ ਮੈਂ ਸੋਚਦੀ ਆ ਪਤਾ ਨੀ ਕਿਉਂ ਨੀ ਖਾਂਦੇ ਬਈ ਇੰਨੀ ਟੇਸਟੀ ਬਣਦੀ ਏ।
ਹੂੰ ਵੇ ਤੇ, ਹੁਣ ਇਸ ਤਰਾਂ ਖਵਾਣੀ ਪੈਂਦੀ ਐ, ਬੱਚੇ ਖਾਂਦੇ ਨੀ ਹੈਗੇ। ਅਸੀਂ ਘੀਆ ਵੀ ਅਗਰ ਬਣਾਨੇ ਨੇ ਆ ਨਾ, ਤੇ ਤਾਂ ਵੀ ਮੈਂ ਖਾਲੀ ਕੀਆ ਨੀ ਬਣਾਂਦੀ ਜੇ।
ਹਾਂ ਨੀ ਘੀਏ ਨਾਲ ਤਾਂ, ਅਸੀਂ ਵੀ ਚੌਲ ਬਣਾ ਲੈਂਨੇ ਆ। ਘੀਏ ਨਾਲ ਚੌਲ ਬੱਚੇ, ਖ਼ੁਸ਼ ਹੋ ਕੇ ਖਾ ਲੈਂਦੇ ਨੇ।
ਠੀਕ ਐ ਬਸ ਊ ਘੀਆ। ਅਗਰ ਬਣਾਵਾਂ ਨਾ ਤੇ ਮੈਂ, ਸਾਂਬਰ ਬਣਾ ਦਿੰਨੀ ਆ ਘੀਆ ਪਾ ਕੇ ਨਾ। ਵੀਚੇ ਦਾਲ ਬਣਾਂਦੇ ਓ ਤੁਸੀਂ ਸਾਂਬਰ?
ਹਾਂ ਵੈਸੇ ਘੱਟ- ਵੱਧ ਈ, ਬਣਾਨੇ ਆ ਸਾਂਬਰ ਨਾ ਅਸੀਂ।
ਹੂੰ। ਸਾਂਬਰ ਬੱਚੇ ਨਾਲ, ਚਾਵਲ ਖਾ ਲੈਂਦੇ ਨੇ। ਘੀਆ ਅੰਦਰ ਚਲੇ ਜਾਂਦਾ ਏ, ਨਈ ਤਾਂ ਫੇਰ ਬੱਚੇ ਖਾਂਦੇ ਨੀ ਹੈਗੇ।
ਨਈ ਐ ਤਾਂ ਗੱਲ ਤੁਹਾਡੀ ਸਹੀ। ਪਰ ਸਾਡੇ ਟੱਚ ਵੁਡ ਖਾ ਲੈਂਦੇ ਨੇ। ਘੀਆ ਵੀ ਖੁ ਓ ਵੀ ਮੈਂ ਐਵੇਂ ਹੀ ਬਣਾਨੀ ਆ। ਵਿੱਚ ਮਲਾਈ ਦੇ ਦੋ ਚਮਚ ਪਾ ਦਨੀ ਆ। ਪਰ ਬੰਦਾ ਹੀ ਬੜਾ ਸਵਾਦ ਏ, ਟੇਸਟੀ ਹੋ ਜਾਂਦਾ ਹਾਂ। ਮਲਾਈ ਪੈ ਗਈ, ਤੁਹਾਨੂੰ ਪਤਾ ਆਪੇ ਚੀਜ਼ ਵਧੀਆ ਲੱਗਣੀ ਐ। ਓਦਾਂ ਈ ਟੇਸਟੀ ਨਾਲ ਚੋਲ ਬਣਾਈ ਦੇ ਨੇ, ਖਾ ਲੈਂਦੇ ਬੱਚੇ ਖੁਸ਼ ਹੋ ਕੇ। ਅੱਜ ਤਾਂ ਵੈਸੇ ਮੈਂ ਬਣਾਏ ਸੀ। ਅਸੀ ਆਲੂ- ਬੜੀਆਂ ਸੋਇਆਬੀਨ ਦੀਆਂ। ਓ ਵੀ ਬੱਚੇ ਬੜੇ ਪਸੰਦ ਮੈਂ ਮੇਰਾ ਬੇਟੇ ਬੜੇ। ਪਸੰਦ ਏ ਬੜੀਆਂ, ਵੜੀਆਂ ਓਦਾਂ ਈ ਖਾਂਦਾ ਬੋ ਖੁਸ਼ ਹੋ ਕੇ। ਤੇ ਫੇਰ ਮੈਂ ਕਿਆ ਚਲੋ ਸਬਜ਼ੀ- ਸੁਬਜੀ।
ਪਈਆਂ ਬੜੀਆਂ। ਖਾਂਦੇ ਨੇ।
ਅੱਛਾ, ਨਈ ਸਾਡੇ ਹੈਗੀਐ ਪਈਐ। ਪਰ ਇਹ ਸਾਡੇ ਬੱਚੇ ਨਹੀਂ ਪਸੰਦ ਕਰਦੇ। ਸਾਨੂੰ ਤਾਂ ਪਸੰਦ ਹੈ। ਬੱਚਿਆਂ ਨੂੰ ਨੀ ਪਸਦ ਹੈ ਗੀ ਫੇਰ, ਫੇਰ ਮੈਂ ਥੋੜਾ ਬੋਇਡ ਹੀ ਕਰਦੀ ਆਂ। ਮੈਂ ਕਹਿੰਦੀ। ਫੇਰ ਬਣਾਉਣੀ ਹੈ ਤੇ, ਉਦਾ ਊਹ ਵੜੀਆਂ ਪਾ ਕੇ ਅਸੀਂ ਚੋਲ ਬਣਾਉਦੇ ਹਾਂ। ਉਹ ਟੇਸਟੀ ਲੱਗਦੇ ਨੇ ਬ- ਬੱਚਿਆਂ ਨੂੰ ਉਹ ਖਾ ਲੈਂਦੇ ਨੇ। ਜਿਹੜੀਆਂ ਅੰਬਰ ਸਾਰੀ ਬੜੀਆਂ ਨਾ ਉਹਦੇ ਚੋਲ ਬਣਾ ਲਏ ਦੇ ਨੇ। ਉਹ ਖਾਂਦੇ ਹੁੰਦੇ ਖੁਸ਼ ਹੋ ਕੇ।
ਪ ਉਹ ਤੇ ਤੁਸੀਂ ਪਲਾਓ ਵਿੱਚ, ਹੀ ਪਾ ਲਓ ਨਾ ਬੜੀਆਂ ਤੇ ਉਹ ਵੀ। ਤਾਂ ਵੀ ਅੱਛੇ ਬੰਦੇ ਨੇ। ਪੱਲਾਓ ਚ ਹੋਰ ਸਬਜ਼ੀਆਂ। ਪੈਂਦੀਆਂ ਨੇ। ਜਿਵੇਂ ਬੱਚੇ ਕੋਈ ਸਬਜ਼ੀਆਂ ਨਹੀਂ ਖਾਂਦੇ, ਪਲਾਓ ਸਬਜ਼ੀਆਂ ਸਾਰੀਆਂ। ਪਾ ਕੇ ਤੇ ਵਿਚ ਵੜੀਆਂ ਵੀ ਪਾ ਦੋ।
ਠੀਕ ਐ, ਹਾਂ ਨਈ ਟਰਾਈ ਕਰਾਂਗੀ। ਮੈਂ ਵੀ ਓਦਾਂ ਬਣਾ। ਬਸ ਓ ਏਦਾਂ ਈ ਸਾਰਾ ਦਿਨ ਨਿਕਲ ਜਾਂਦਾ ਤੁਹਾਨੂੰ ਪਤਾ ਬੱਚਿਆਂ ਨਾਲ ਈ। ਰੋਟੀ- ਸਬਜ਼ੀ ਕਰਦੇ ਹੁਣ, ਫੇਰ ਬਸ। ਟਿਊਸ਼ਨ ਭੇਜਿਆ, ਬੇਟਾ ਵੱਡਾ ਟਿਊਸ਼ਨ ਗਿਆ। ਛੋਟਾ ਸੋ ਗਿਆ ਸੀਗਾ ਤੇ।
ਹੂੰ।
ਕਿਆ ਚਲੋ ਮੈਂ ਭੈਣ ਜੀ ਨੂੰ, ਫੋਨ ਕਰ ਲਾਂ ਬੜੇ ਦਿਨ ਹੋਗੇ ਨੇ ਗੱਲਬਾਤ ਈ ਨੀ ਹੋਈ। ਹਾਲ- ਚਾਲ ਮੈਂ ਕਿਆ ਪੁ ਪੁੱਛ ਲੀਏ। ਹੋਰ ਤੁਸੀਂ ਆਏ ਵੀ ਨੀ ਕਿੰਨਾ ਟੈਮ ਹੋ ਗਿਆ। ਲਗਾਣਾ ਸੀ ਚੱਕਰ।
ਬਸ ਟਾਈਮ ਈ ਨੀ ਲੱਗਾ। ਹਾਂ ਟਾਈਮ ਈ ਨੀ ਲੱਗਾ। ਤੁਹਾਡੇ ਵਾਲੇ ਬਸ
ਹਾਂ।
ਬੱਚਿਆਂ ਨਾਲ ਬ ਥੋੜਾ ਟਾਈਮ ਬਿਜ਼ੀ ਹੋ ਜਾਂਦਾ ਹੈ ਸ਼ਡਿਊਲ। ਬੇਸ਼ੱਕ ਬੱਚੇ ਵੱਡੇ ਹੋ ਗਏ ਨੇ। ਲੇਕਿਨ ਥੋੜਾ ਜਿਹਾ ਸ਼ਡਿਊਲ ਬਿਜ਼ੀ ਹੀ ਰੈਂਦਾ ਹੈ।
ਬੱਚਿਆਂ ਦੀਆਂ। ਫੇਰ ਹੁਣ ਆਏ ਫੇਰ ਪੜਾਈਆਂ ਵੀ ਦੇਖ। ਦੇਖਣਾ ਪੈਂਦਾ। ਪੜਾਉਣਾ ਹੈ, ਭੇਜਣਾ ਜੋ ਵੀ ਹੈ ਭਾਵੇਂ ਚਲੋ ਟਿਊਸ਼ਨ ਵੀ ਭੇਜਣਾ ਹੈ। ਤਾਂ ਵੀ ਹਰ ਚੀਜ਼ ਦੇਖਣੀ ਪੈਂਦੀ ਹੈ। ਕੀ ਕਰਨਾ ਬੱਚੇ ਦਾ ਫੇਰ ਟਿਊਸ਼ਨ ਤੋਂ ਆ ਕੇ ਵੀ। ਦੇਖਣਾ ਵੀ, ਕੀ ਕਰਕੇ ਆਇਆ ਸਾਰਾ ਚੈੱਕ ਕਰਨਾ। ਪੈਂਦਾ ਕਿ, ਕੀ ਕਰ ਰਿਹਾ ਬੱਚਾ।
ਉਹੀ ਬੇਟੇ ਨੂੰ ਭੇਜਦੀ ਆ ਟਿਊਸ਼ਨ ਫਿਰ ਆ ਕੇ ਮੈਨੂੰ ਤਾਂ ਦੇਖਣਾ ਪੈਂਦਾ ਸਾਰਾ ਵੀ ਕੀਤਾ ਜਾਂ ਨਹੀਂ ਕੀਤਾ। ਬਸ ਇਸ ਕਰਕੇ ਥੋੜ੍ਹਾ ਟਾਈਮ ਉਹਦੇ ਚ ਵੀ ਲੱਗਦਾ ਹੀ ਏ।
ਹਾਂ, ਨਹੀਂ ਉਹ ਤਾਂ ਹੈ ਸਹੀ ਗੱਲ ਹੈ, ਬਸ ਵਧੀਆ ਠੀਕ ਠਾਕ।
ਜਾਦੇ ਹੋ ਪਾਰਕ ਵਗੈਰਾ ਜਾਂਦੇ ਹੋ ਗੁਰਦੁਆਰੇ ਜਾਂਦੇ ਹੋਗੇ।
ਹਾਂਜੀ-ਹਾਂਜੀ। ਹਾਂਜੀ ਜਾਂਦੇ ਹੁੰਦੇ ਹਾਂ ਉਹ ਬਸ ਮਤਲਬ ਡੇਲੀ ਤਾਂ ਨਹੀਂ ਹੋ ਪਾਉਦਾ ਕਿਉਂਕਿ, ਇਹ ਟਾਈਮ ਨੀ ਮਿਲਦਾ ਤੁਹਾਡੇ ਭਾਜੀ ਲੇਟ ਆਉਂਦੇ ਨੇ ਨਾ, ਫਿਰ ਉਹਨਾ ਨੇ ਆਉਣਾ ਚ ਪਾਣੀ ਚ ਲੱਗ ਜਾਈਦਾ ਬਸ ਉਹ ਸਾਨੂੰ ਸੱਤ ਅੱਠ ਓਦਾਂ ਹੀ ਵੱਜ ਜਾਂਦੇ ਨੇ। ਫੇਰ ਜਦੋਂ ਕਈ ਵਾਰੀ ਫਰੀ ਹੋਈਏ ਜੀ, ਦਾ ਮਤਲਬ ਸਬਜ਼ੀ ਵਗੈਰਾ ਟਾਈਮ ਨਾਲ ਬਣਾ ਲਈ ਰਾਤ ਦੀ ਫੇਰ ਤਾਂ ਚੱਲ ਜਾਂਦੇ ਆ ਗੁਰਦੁਆਰੇ, ਤੇ ਜੇ ਨਾ ਹੋ ਪਾਇਆ ਫੇਰ ਤੁਹਾਨੂੰ ਪਤਾ ਹੁਣ ਅੱਠ ਵਜੇ, ਅ ਸਾਢੇ ਸੱਤ ਛੇ ਵਜੇ ਤੱਕ ਆਉਦੇ ਆ ਚਾਹ ਪਾਣੀ ਪੀ ਦਾ ਨਾਲ ਹੀ ਰੋਟੀ ਸਬਜ਼ੀ ਲੱਗ ਜਾਈਦਾ। ਤੇ ਓਦਾਂ ਹੀ ਨੌ ਦਸ ਵੱਜਏ ਦੇ, ਮੇਰੇ ਕੋਲ ਜਾ ਹੀ ਨਹੀਂ ਹੁੰਦਾ ਸਗੋਂ ਨੀ ਮੈਂ ਜਾਣਾ ਸ਼ੁਰੂ, ਕਰਨਾ ਮੈਂ, ਵੋਕ ਹੋ ਹੀ ਨਹੀਂ ਪਾਉਂਦੀ ਪਾਰਕ ਵਗੈਰਾ ਜਾਓ ਚਲੋ ਥੋੜਾ ਬੰਦਾ ਐਕਸਰਸਾਈਜ਼ ਵੀ ਕਰ ਲੈਂਦਾ ਹੈਨਾ ਵੋਕ ਵੀ ਕਰ ਲੈਂਦਾ। ਤੁਸੀਂ ਤਾਂ ਜਾਂਦੇ ਹੋਣੇ ਮਨ ਲੱਗਦਾ।
ਹਾਂ ਮੈਂ ਜਾਂਦੀ ਹਾਂ ਬਿੱਟੀਆਂ ਮੇਰੀ ਜਾਂਦੀ ਆ ਨਾਲ ਅਸੀਂ ਕੋਨ ਜਿਹੜੇ ਸਾਡੇ ਹੈਗੇ ਹੈ ਪਾਰਕ। ਚੱਲ ਜਾਂਦੇ ਹਾਂ, ਨੇੜੇ ਹੀ ਗੁਰਦੁਆਰੇ ਵੀ ਹੈਗਾ ਵਨਾ ਬਹਾਨੇ ਨਾਲ ਜਾਂਦੇ ਹਾਂ। ਚਲੋ ਥੋੜੀ ਦੇਰ ਪਾਰਕ ਵਿਚ ਰੁਕ ਕੇ ਤੇ ਹਾਂਜੀ ਮੱਥਾ ਵੀ ਟੇਕ ਆਉਂਦੇ ਹੋ ਉੱਥੇ।
ਵਧੀਆ ਵਧੀਆ ਬਸ ਉਹ ਰੂਟੀਨ ਬਣਾ ਲੋ ਨਾ ਇੱਕ ਵਧੀਆ। ਬਸ ਪਹਿਲੇ ਬਣਾਈ ਦੀ ਸੀ ਤੇ ਫੇਰ ਉਹ ਬ ਡੇਲੀ ਬਣਾ ਕੇ ਰੱਖੋ ਨਾ ਫਿਰ ਪਤਾ ਹੁੰਦਾ ਜਾਣਾ ਹੀ ਜਾਣਾ। ਜੇ ਵਿੱਚ ਦੀ ਉਹ ਹੋ ਜੇ ਨਾ ਬਸ ਫਰ ਉਹ, ਉਹ ਬਣ ਜਾਂਦਾ ਵੀ ਗਏ ਤਾਂ ਵੀ ਠੀਕ ਨਾ ਗਏ ਉਹ ਤਾਂ ਉਹ ਹਿਸਾਬ ਬਣ ਜਾਂਦਾ ਬੰਦੇ ਦਾ। ਬਸ ਨੀ ਰੂਟੀਨ ਬਣਾਵਾਗੇ ਬਸ ਤਿਵੇਂ ਨਿਕਲ ਜਾਂਦਾ ਟਾਈਮ ਇਹਨਾ ਦੇ ਆਉਣ ਦਾ ਟਾਈਮ ਥੋੜਾ ਲੇਟ ਹੈਗਾ ਨਾ ਬਸ ਉਸ ਚੱਕਰ ਚ
ਹੂੰ।
ਪਤਾ ਈ ਨੀ ਲੱਗਦਾ ਆਉਦੇ ਨੇ ਫਿਰ ਇਹਨਾਂ ਚ ਲੱਗ ਜਾਈਦਾ ਚਾਹ ਪਾਣੀ ਯੇ ਵੋ ਫਿਰ ਬੰਦਾ ਕਿੱਥੇ ਜਾਏ। ਬੱਚੇ ਵੀ ਬਸ ਖੇਲਣ ਨਿਕਲ ਜਾਂਦੇ ਨੇ, ਅਹ। ਆਹ ਨਈ ਬਣਾਵਾਗੇ ਰੂਟੀਨ ਫੇਰ ਏ ਵੀ।
ਹੂੰ, ਬਣਾਣਾ ਚਾਈਦਾ ਇਹ ਦੇ ਨਾ ਉਹ ਕਰਨੀ ਚਾਈਦੀ ਹੈਗੀ ਭਾਵੇਂ ਮੇਰੇ ਖਿਆਲ ਨਾਲ ਤਾਂ ਅਹ ਸਵੇਰੇ ਵੋਕ ਕਰੋ ਜ਼ਿਆਦਾ ਬੈਸਟ ਹੈਗਾ, ਸਾਡੇ ਨੇੜੇ ਈ ਹੈਗਾ ਪਾਰਕ ਇੱਕ। ਬੱਚੇ ਜਾਂਦੇ ਨੇ ਸਵੇਰੇ ਵੋਕ ਕਰਨ ਜਾਂਦੇ ਨੇ ਉੱਥੇ। ਨਾਲੇ ਜਾਗ ਖੁੱਲ ਜਾਂਦੀ ਏ ਜ ਸਵੇਰੀ-ਸਵੇਰੀ ਉੱਠਿਆ ਜਾਂਦੇ ਨੇ ਤੇ ਉਝ ਬੱਚੇ ਸੁੱਤੇ ਰਹਿੰਦੇ ਆ ਨਾ ਉਠਾਓ ਤੇ ਤੁਸੀਂ
ਹਾਂ ਨਹੀਂ ਨਹੀਂ ਟਾਈਮ ਜਿੱਦਾਂ ਰਾਤੀ ਅਗਰ ਟਾਈਮ ਖਾ ਲਈਏ ਨਾ ਰੋਟੀ ਜਿੱਦਾਂ ਨੌ ਕੁ ਵਜੇ ਤੱਕ ਖਾ ਲਈਏ ਫੇਰ, ਚੱਲ ਜਾਂਦੇ ਹੁੰਦੇ ਆ ਕਈ ਵਾਰ, ਏਦਾਂ ਹੀ ਥੋੜ੍ਹਾ ਜਿਹਾ ਗਲੀ ਚ ਹੀ ਭਾਵੇਂ। ਤਿੰਨ ਗੇੜੇ ਲਗਾ ਲਈਏ ਦੇ ਨੇ ਤੇ ਪਰ ਉਹੀ ਨਾ ਰੋ ਰਟੀਨ ਨਹੀਂ ਹੈਗੇ ਡੇਲੀ ਕਰਨਾ ਪਰ ਚਾਹੀਦਾ ਡੇਲੀ ਕਰਨਾ ਬਸ ਹੋਰ ਏਦਾਂ ਹੀ ਤੁਹਾਨੂੰ ਪਤਾ, ਲੇਟ ਹੋ ਜਾਈਦਾ ਤੇ, ਫਿਰ ਉਸ ਹਿਸਾਬ ਨਾਲ ਸਾਰਾ ਕੁਛ ਲੇਟ ਹੀ ਹੋ ਜਾਂਦਾ ਬੱਚਿਆਂ ਦੇ ਫਿਰ ਦੇਖੋ ਇਹ ਕਰਾਓ ਉਹ ਕਰਾਓ। ਫਿਰ ਹੁੰਦਾ ਕਿ ਟਾਈਮ ਨਾ ਸੁਵਾਣਾ ਵੀ ਸਵੇਰੇ ਸਕੂਲ ਭੇਜਣਾ, ਬਸ ਉਹੀ।
ਬਸ ਉਹ ਰਾਤ ਦਾ ਰੂਟੀਨ ਹੈ ਨਾ ਅਗਰ ਠੀਕ ਚੱਲਦਾ ਹੋਵੇ ਨਾ ਤਾਂ ਸਵੇਰੇ ਜਲਦੀ ਉੱਠਿਆ ਜਾਂਦਾ।
ਹਾਂ, ਉਹੀ ਨਾ ਫੇਰ ਸਵੇਰੇ ਬੜੀ ਦਿੱਕਤ ਹੋ ਜਾਂਦੀ ਹੈ। ਉੱਠਦੇ ਨੀ ਲੇਟ ਹੋ ਜਾਂਦੇ ਨੇ ਫਿਰ, ਫਿਰ ਮੈਂ ਕਹਿੰਦੀ ਹਾਂ ਵੀ ਟਾਈਮ ਨਾਲ ਉੱਠੋ ਤੁਹਾਨੂੰ ਪਤਾ ਬੱਚੇ ਵੀ ਨਾ, ਛੁੱਟੀਆਂ ਸੀ ਗੀਆ ਤੇ ਡੇਲੀ ਉੱਠ ਜਾਂਦੇ ਸੀਗੇੇ ਟਾਈਮ ਨਾਲ।
ਉਹ ਟਾਈਮ ਹਾਂ ਉਹਨਾਂ ਦੀ ਟਾਈਮਿੰਗ ਨਾ ਡਿਸਟਰਬ ਹੋ ਜਾਂਦੀ ਏ ਬੱਚੇ ਨੇ ਪੰਨ
ਆਹ ਨੇ ਨੀ ਛੁੱਟੀਆਂ ਚ ਬੱਚੇ ਜਾਣ ਜਿੱਦਾਂ ਹੁਣ ਛੁੱਟੀ ਏ ਪਤਾ ਹੋਏ ਕੱਲ੍ਹ ਛੁੱਟੀ ਇਹਨਾ ਨੇ ਸਵੇਰੇ ਜਲਦੀ ਉੱਠ ਜਾਣਾ ਜੇ। ਔਰ ਜਿਸ ਦਿਨ ਪਤਾ ਨਾ ਸਕੂਲ ਜਾਣਾ ਉਸ ਦਿਨ ਉਸ ਦਿਨ ਨਾ ਉੱਠਾਣਾ ਪੈਂਦਾ ਜੇ ਹੋਰ ਮੇਰੇ ਤੁਹਾਨੂੰ ਪਤਾ ਛੋਟੇ ਨੇ ਨਾ ਅਸੀ ਵੀ ਕਰਦੇ ਨੇ ਬੜਾ ਪਰੇਸ਼ਾਨ, ਉਹ ਕੇਗਾ ਉਹਨੂੰ ਉਠਾਓ, ਉਹ ਕੇਗਾ ਉਹਨੂੰ ਉਠਾਓ ਬਸ। ਇਦਾਂ ਈ ਕਰਦੇ-ਕਰਦੇ ਨਾ ਟਾਈਮ ਖ਼ਰਾਬ ਕਰ ਦਿੰਦੇ, ਸੋ ਮੈਂ ਵੱਡੇ ਨੂੰ ਕਹਾਂਗੀ ਤੂੰ ਉੱਠ ਜਾ। ਫੇਰ ਮੈਂ ਕਿਹਾ ਤੁਸੀਂ ਇਕੱਠੇ ਆਪਾਂ ਚ ਕਰਨਾ ਫੇਰ ਤਾਂ ਲੜਾਈ ਏ। ਮੈਂ ਪਹਿਲੇ ਬਰੱਸ਼ ਕਰੂੰਗਾ, ਮੈਂ ਪਹਿਲੇ ਬਰੱਸ਼ ਕਰੂੰਗਾ ਮੈਂ ਕਹਿੰਨੀ ਇੱਕ ਉੱਪਰ ਕਰ ਲਓ ਇੱਕ ਨੀਚੇ ਕਰ ਲਓ ਪਰ ਤੁਹਾਨੂੰ ਪਤਾ ਪਰ ਬੱਚੇ ਨਾ ਬੱਚੇ ਕੋਈ ਨਾ ਕੋਈ ਗੱਲ ਤੇ ਇੱਕ-ਦੂਜੇ ਨਾਲ ਲੱਗੇ ਰਹਿਣਗੇ ਸਵੇਰੇ-ਸਵੇਰੇ ਮੈਂ ਕਦੋਂ ਇਹ ਸ਼ੁਰੂ ਹੋ ਜਾਂਦੇ ਹਾਂ, ਬਸ ਏਦਾਂ ਈ ਸਾਰਾ ਟਾਈਮ
ਜਾਂਨੇ ਵੱਡੇ ਹੋਣਗੇ ਆਪੇ ਠੀਕ ਹੋ ਜਾਣਗੇ।
ਹਾਂ-ਹਾਂ ਐ
ਚਲੋ ਠੀਕ ਏ, ਮੈਂ ਕਰਦੀ ਆ ਫਿਰ ਤੁਹਾਨੂੰ ਫ਼ੋਨ ਹਾਂਜੀ। ਠੀਕ ਐ ਜੀ, ਹਾਂਜੀ ਫੇਰ ਕਰਾਂਗੇ ਠੀਕ ਏ ਸਤਿ